ਹੈਲੋ।
ਹੈਲੋ ਹਾਂਜੀ ਭਾਜੀ। ਸਤਿ ਸ਼੍ਰੀ ਅਕਾਲ ਭਾ ਜੀ ਹੋਰ ਸੁਣਾਓ ਠੀਕ ਹੋ?
ਮੈਂ ਵਧਾਈਆਂ ਦੇਣੀਆਂ ਸੀ, ਵਿਆਹ ਰੱਖਿਆ ਹੋਇਆ ਕੁੜੀ ਦਾ।
ਅੱਛਾ ਹਾਂਜੀ, ਹਾਂਜੀ ਬਸ ਤੁਹਾਨੂੰ ਵੀ ਬੜੀ ਵਧਾਈਆਂ ਹੋਣ।
ਮੈਂ ਕਿਹਾ ਉਹ ਫੇਰ ਥੋੜੀ ਜਿਹੀ ਹੈਲਪ ਚਾਹੀਦੀ ਸੀ ਤੁਹਾਡੀ ਮਦਦ ਮੈਂ ਹੁੰਦੇ ਵਿਆਹ ਲਈ। ਭਾਂਡੇ ਭੂੰਡੇ ਲੈਣੇ ਸੀ ਨਾ ਔਹਦੇ ਵਿਆਹ ਲਈ।
ਅੱਛਾ, ਅੱਛਾ ਤੁਸੀਂ ਭਾਂਡੇ ਲੈਣੇ ਨੇ ਕਿਹੜੇ ਲੈਣੇ ਨੇ ਸਟੀਲ ਵਾਲੇ ਕਿਹੜੇ?
ਤੁਹਾਡੇ ਉੱਧਰ ਬਾਜ਼ਾਰ ਵੀ ਤਾਂ ਹੈਗਾ ਨਾ ਮਾਰਕੀਟ ਹੈਗੀ ਭਾਂਡਿਆਂ ਦੀ?
ਹਾਂਜੀ ਇਥੇ ਪੂਰਾ ਮਤਲਬ ਕੀ ਮਾਰਕੀਟ ਏਰਿਯਾ ਈ ਬਾਜ਼ਾਰ ਚ ਭਾਂਡਿਆ ਦਾ ਹੀ ਇਹ ਕੰਮ ਤੇ ਉਹੀ ਮਤਲਬ ਕੈਵੇਂ ਲੈਣੇ ਨੇ ਸਟੀਲ ਵਾਲੇ ਲੈਣੇ ਨੇ ਅਲਮੂਨੀਅਮ ਦੇ ਵੀ ਹੁੰਦੇ ਨੇ। ਮਿਸ਼ਟਕ ਕੂਲ ਦੇ ਵੀ ਹੂੰਦੇ ਨੇ।
ਹੈ ਤੇ ਇਥੇ ਸਭ ਕੁੱਝ ਰੱਖਿਆ ਹਯਾ ਨਾ ਘਰੇ ਹੀ ਸਦਿਆ ਹੈ ਸਾਰਾ ਸਾਰਾ ਅਰੇੰਝ ਅਹ ਸਾਰਾ ਜਿਹੜਾ ਔਹ ਹੈਗਾ ਤਿਆਰੀਆਂ ਘਰੇ ਹੀ ਰੱਖੀਆਂ ਨੇ ਘਰੇ ਹੀ ਉਹ ਮੰਗਵਾਏ ਹੋਏ ਨੇ ਅਹ ਹਲਵਾਈ ਹੂਲਵੂਈ ਰਖੇ ਆਏ ਨੇ ਤੇ ਔਹਨਾਂ ਦੇ ਲਈ ਵੀ ਭੰਡੇ ਚਾਹੀਦੇ ਘਰੇ ਹੀ
ਅੱਛਾ, ਅੱਛਾ ਫੇਰ ਤੁਸੀਂ ਉਹ ਲੈਲੋ ਨਾ ਜਿਵੇਂ ਭੋਜਨ ਥਾਲ ਹੋ ਗਏ। ਤੁਸੀਂ ਉਹ ਲੈਲੋ ਹਾਂਜੀ, ਹਾਂਜੀ ਇਹ ਸਭ ਹਾਂਜੀ, ਹਾਂਜੀ ਸਾਰਾ ਕੁਛ ਮਿਲ ਜਾਏਗਾ ਜੀ।
ਘਟੋ ਘਟ ਹਫ਼ਤੇ ਪਹਿਲਾਂ ਤੁਹਾਨੂੰ ਆਉਣਾ ਪਏਗਾ।
ਕੋਈ ਨੀ ਜੀ ਮੈਂ ਆ ਜਾਗੀ।
ਜੈ ਕਿ ਸਭ ਸਬਜੀਆਂ ਰੱਖਣੀ ਆ ਕੀ ਬਣਾਣਾ ਉਹ ਵੀ ਤੁਸੀਂ ਸੋਣੇ ਤੇ ਕਿਵੇਂ ਕੀ ਕਰਨਾ ਕਿਹੜੇ ਰੀਤੀ ਰਿਵਾਜ ਹੈਗੇ ਉਹ ਵੀ ਤੁਸੀਂ ਕੀ ਵੇਖਣੇ।
ਹਾਂਜੀ, ਹਾਂਜੀ ਕੋਈ ਗੱਲ ਨੀ। ਆ ਜਾਗੀ ਮੈਂ ਹਫ਼ਤੇ ਪਹਿਲੇ ਬਸ ਤੁਸੀਂ ਦੱਸਦੋ ਨਾ ਇੱਕ ਵਾਰੀ ਕੀ ਕਿੰਨੀ ਵੱਡੀ ਕੜਾਹੀਆਂ ਚਾਹੀਦੀਆਂ ਕੀ ਕੀ ਚਾਹੀਦਾ ਫੇਰ ਉਸ ਹਿਸਾਬ ਨਾਲ
ਕੜਾਈਆਂ ਤਾਂ ਸਾਨੂੰ ਐ ਚਾਹੀਦੀਆਂ ਨਾ ਬਈ ਜਿਵੇਂ, ਆਪਣਾ ਘੱਟੋ, ਘੱਟ ਪੰਜਾਹ ਬੰਦਿਆਂ ਦਾ ਖਾਣਾ ਬਣ ਜਾਵੇ ਵਿੱਚੇ ਹੀ।
ਅੱਛਾ, ਅੱਛਾ ਹਾਂ ਫੇਰ ਤੇ ਇੱਕ ਵੱਡੇ, ਵੱਡੇ, ਵੱਡੇ ਪਤੀਲੇ ਹੋ ਜਾਣਗੇ ਹਨਾ।
ਪਾਪਾ ਨੂੰ ਇਹ ਚਾਹੀਦਾ ਬਈ ਖਾਣਾ ਵਾਧੂ ਬਣ ਜਾੇਏ ਕੋਈ ਚੱਕਰ ਨਹੀਂ ਬਟ ਘੱਟ ਨਾ ਪਵੇ।
ਹਾਂਜੀ, ਹਾਂਜੀ ਉਹ ਤੇ ਗੱਲ ਹੈ ਹੀ ਹੈ ਐਵੇਂ ਕਰਾਂਗੇ ਫੇਰ ਅਸੀਂ ਮਤਲਬ ਕੀ ਆ ਵੱਡੇ, ਵੱਡੇ ਭਾਂਡੇ ਤੇ ਸਾਰੇ ਕਿਰਾਏ ਤੇ ਹੀ ਲੈ ਲਾਂਗੇ ਉਹ ਕਿਰਾਏ ਤੇ ਹੀ ਠੀਕ ਰਹਿਣਗੇ। ਬਾਅਦ ਚ ਉਹਦੇ ਸਾਂਭਣੇ ਬੜੇ ਔਖੇ ਹੋ ਜਾਣਗੇ।
ਅਸੀਂ ਇਹ ਸੋਚ ਰਹੇ ਸੀ ਨਾ ਵੀ ਜਿਵੇਂ ਹਲਵਾਈਆਂ ਨੂੰ ਬੁਲਾਇਆ ਕੰਮ ਕਰਾਇਆ ਖਾਣਾ ਬਣਵਾ ਕੇ ਤੇ ਉਹਨਾਂ ਨੂੰ ਤੋੜ ਦਾਂਗੇ।
ਹਾਂਜੀ।
ਤੇ ਉਸ ਤੋਂ ਬਾਅਦ ਜਿਹੜੇ ਆਪਣੇ ਕੇਟਰਿੰਗ ਜਿਹੜੇ ਖਾਣਾ ਵਰਤਾਉਣ ਵਾਲੇ ਆਉਣਗੇ।
ਹਾਂਜੀ।
ਉਹਨਾਂ ਨੂੰ ਅਲੱਗ ਦਿਨ ਬੁਲਾਵਾਂਗੇ। ਕਿਉਂਈ ਘਰ ਦੇ ਈ ਬੰਦੇ ਹੈਗੇ ਤੇ ਘਰ ਵਰਤਾ ਤੇ ਆਪਾਂ ਵੀ ਲੈਂਗੇ ਸਾਰਾ ਈ, ਸਾਰੇ।
ਹਾਂਜੀ-ਹਾਂਜੀ ਠੀਕ ਏ, ਬਿਲਕੁਲ ਠੀਕ ਗੱਲ ਐ, ਸਾਰੇ।
ਤੇ ਹਲਵਾਈ ਤੁਹਾਡੇ ਜਾਣਕਾਰ ਹੈਗੇ ਕੋਈ?
ਹਾਂਜੀ। । ਜਦੇ ਪਾਪਾ ਆਣਗੇ, ਫੇਰ ਮੈਂ ਤੁਹਾਨੂੰ ਦੱਸਦਾਂ ਗੀ, ਕਿਉਂਕਿ ਉਹਨਾਂ ਨੂੰ ਈ ਪਤਾ
ਅੱਛਾ ਤੇ ਹਲਵਾਈਆਂ ਦਾ ਵੀ ਹੈਗਾ ਤੁਹਾਡਾ ਕੋਈ ਜਾਣਕਾਰ?
ਹਾਂ ਉਹਨਾਂ ਦਾ ਹੋਏਗਾ ਜਾਣਕਾਰ, ਕਿਉਂਕਿ ਉਹਨਾਂ ਦੀ ਬਾਜ਼ਾਰ 'ਚ ਈ ਦੁਕਾਨ ਸਭ ਜਾਣ ਕਾਰੀ ਹੁੰਦੀ ਏ।
ਭਾਂਡੇ ਵਾਲੇ ਵੀ ਸਾਰੇ ਉਹਨਾਂ ਦੇ ਜਾਣਕਾਰ ਹੋਣੇ ਆ।
ਹਾਂਜੀ-ਹਾਂਜੀ ਹੋਨੇ ਨੇ। ਮੈਂ ਤੁਹਾਨੂੰ ਫੇਰ ਰਾਤੀ ਫੋਨ ਕਰਾਂਗੀ, ਤੁਸੀ ਸਾਡੇ ਕੋਲੋਂ ਸਾਰਾ ਕੁਛ ਦੱਸਦਾਂ ਗੀ ਤੁਹਾਨੂੰ।
ਤੇ ਕੁੱਝ ਉਹ, ਪੈਸੇ ਵੱਧ-ਘੱਟ ਵੀ ਕਰ ਲੈਣਗੇ ਨਾ।
ਹਾਂਜੀ-ਹਾਂਜੀ ਕਰ ਲੈਣਗੇ ਜੀ ਕਰ ਲੈਣਗੇ, ਪੈਸੇ ਵੀ ਵੱਧ-ਘੱਟ ਕਰ ਲੈਣਗੇ।
ਅਹ, ਉਹਨਾਂ ਤੋਂ ਅਸੀਂ ਥੋੜੇ ਜ਼ਿਆਦਾ ਲਵਾਂਗੇ।
ਠੀਕ ਐ।
ਤੇ ਕੱਪੜਿਆਂ ਦਾ ਵੀ ਕੁੱਝ ਹੈਗਾ?
ਕੱਪੜੇ, ਕੋਈ ਕੱਪੜੇ-ਕੁੱਪੜੇ ਕੁੜੀ ਦੇ ਤੇ ਬਣਾ ਲਏ ਹੋਣੇ ਨੇ।
ਤੇ ਅਸੀਂ ਜਿਵੇਂ ਕੁੜੀ ਵਾਲੇ ਹੈਗੇ ਆ, ਤੁਹਾਨੂੰ ਤੇ ਪਤਾ ਈ ਹੋਣਾ ਨਾ ਬ‌ਈ ਕੀਦੇ
ਹਾਂਜੀ ਹਾਂ ਹਾਂਜੀ, ਕੁੜੀ ਵਾਲਿਆਂ ਦੇ ਸਾਰਿਆਂ ਦੇ ਜਾਣਗੇ ਨਾ ਉਹਦੀ ਸੱਸ ਦੇ, ਸਹੁਰੇ ਦੇ, ਅਗਰ ਜਿੰਨੇ ਉਹਨਾਂ ਦੇ ਨਨਾਨ ਹੋਏਗੀ, ਨਨਾਨ ਤੇ ਜਿੰਨੇ ਮਤਲਬ ਮੁੰਡੇ ਵਾਲਿਆਂ ਦੇ ਹੋਣਗੇ ਰਿਸ਼ਤੇਦਾਰ ਦੇ, ਉਹ ਸਭ ਤੇ ਜਾਣਗੇ ਈ, ਤੁਸੀਂ ਜੇ ਨਾ ਪੈਲਿਸ
ਤੁਹਾਡੀ ਬਿਮਾਰੀ ਠੀਕ ਹੈਗੀ ਹੁਣ?
ਹਾਂਜੀ-ਹਾਂਜੀ, ਸਾਡੀ ਬਿਮਾਰੀ ਠੀਕ ਹੋਗੀ ਹੁਣ ਸਾਨੂੰ ਬੜੀ ਖਾਂਸੀ ਦੀ ਬਿਮਾਰੀ ਸੀ, ਹੁਣ ਠੀਕ ਹੋਗੀ ਏ
ਫੇਰ ਡਾਕਟਰ ਤੋ ਚੈੱਕਅਪ ਕਰਵਾਇਆ ਸੀ? -
ਹਾਂਜੀ-ਹਾਂਜੀ ਕਰਾਇਆ ਸੀ, ਡਾਕਟਰ ਕੋਲੋਂ ਚੈਕਅਪ
ਜਿਹੜੀ ਤੁਸੀਂ ਉਹਦੇ ਕੋਲੋਂ ਪਰਚੀ ਲਿੱਤੀ ਹੋਈ ਸੀ। ਉਹਦੇ ਤੇ ਹੀ ਹੋ ਗਿਆ ਸੀ ਕੰਮ ਜਾਂ ਦੁਬਾਰਾ ਪਰਚੀ ਲੈਣੀ ਪਈ ਉਹਦੇ ਕੋ
ਨਹੀਂ-ਨਹੀਂ, ਉਹ ਬਸ ਉਹਦੇ ਤੇ ਈ ਨੰਬਰ ਪੈ ਜਾਂਦਾ ਅਗਰ ਹਫ਼ਤੇ ਬਾਅਦ ਜਾਓ ਤੇ ਫੇਰ ਉਹ ਪੈਸੇ ਲੈ, ਨਹੀਂ ਲੈਂਦਾ ਅਗਰ ਉੱਪਰ ਹੋ ਜੇ ਹਫ਼ਤੇ ਤੋਂ ਫੇਰ ਉਹ ਸੋ
ਮਤਲਬ ਹਫ਼ਤਿਆਂ ਤੱਕ ਈ ਚੱਲ ਸਕਦੀ ਆ, ਉਹ ਪਰਚੀ ਹਫ਼ਤੇ ਤੱਕ ਨੀ ਚੱਲਦੀ ਆ, ਮਤਲਬ ਪਰਚੀ
ਹਾਂਜੀ।
ਹਾਂਜੀ।
ਮੈਂ ਕਿਹਾ ਹਫ਼ਤੇ ਤੱਕ ਨੀ ਚੱਲ ਸਕਦੀ ਆ ਪਰਚੀ?
ਹਫ਼ਤੇ ਤੱਕ ‌ਈ ਚਲਾ ਆਉਂਦੇ ਨੇ, ਪੈਸੇ ਲੈਂਨੇ ਸਟਾਰਟ ਕਰ ਦਿੱਤੇ ਨੇ ਇੱਥੇ ਨਾ ਨੈਟਵਰਕ ਨੀ ਹੈਗਾ, ਹਾਂਜੀ-ਹਾਂਜੀ। ਮੈਂ ਕਿਹਾ ਉਹ ਹਫ਼ਤੇ ਤੱਕ ਹੀ ਚੱਲਦੀ ਏ, ਪਰਚੀ ਡਾਕਟਰ ਦੀ
ਤੇ ਉਹਨੇ ਕੋਈ ਪਰਹੇਜ ਵੀ ਦੱਸਿਆ, ਬਈ ਇਹ ਨਹੀਂ ਖਾਣਾ ਉਹ ਨੀ ਖਾਣਾ
ਹਾਂਜੀ ਖੱਟਾ ਮਨਾ ਕੀਤਾ ਤਲਿਆ-ਤੁਲਿਆ ਉਹਨਾਂ ਨੇ ਮਨਾ ਕੀਤਾ ਮਤਲਬ ਜ਼ਿਆਦਾ ਮਿਰਚਾਂ ਵਾਲੀਆਂ ਚੀਜ਼ਾਂ ਉਹਨਾਂ ਨਾ ਖਾ ਗਲਾ ਸੁਖ ਜਾਂਦਾ ਫੇਰ ਮੇਰੇ ਖੰਘ ਹਟਦੀ ਹੀ ਨਹੀਂ
ਗਰਮ ਹੋਣੀ ਨਾ ਦਵਾਈਆਂ
ਹਾਂਜੀ।
ਉਹ ਜਿਹੜਾ ਤੁਸੀਂ ਲੱਤ ਮਾਰ ਕੇ ਚੱਲਦੇ ਸੀ, ਉਹ ਬਿਮਾਰੀ ਵੀ ਠੀਕ ਹੋ ਗਈ। ਤੁਹਾਡੀ
ਲੱਤ ਚ ਫ਼ਰਕ ਆਇਆ ਹੋਆ ਸੀ ਨਾ ਤੁਹਾਡੇ
ਹਾਂਜੀ ਜੀ ਉਹ ਵੀ ਠੀਕ ਹੋ ਗਈ, ਹੁਣ ਨਹੀਂ ਹੈ, ਨਾ ਮੇਂਨੂ ਸੱਚ ਕਮਜ਼ੋਰੀ ਸੀ
ਕੋਈ ਗੱਲ ਨਹੀਂ ਹੁਨ ਨਾ, ਤੁਸੀਂ ਖਾਣ-ਪੀਣ ਤੇ ਧਿਆਨ ਰੱਖੋ ਤਕੜੇ ਹੋਵੋ। ਦੂਜਿਆਂ ਦਾ ਵੀ ਫੜ ਕੇ ਖਾ ਜੋਓ, ਤੁਸੀਂ ਆਪ ਤਕੜੇ ਹੋ ਜਾੋ
ਸਦੀ ਕਮਜ਼ੋਰ ਹੀ ਸੀ, ਇਸ ਕਰਕੇ ਮੇਰੀ ਲਾਤ ਨਾ ਥੋੜ੍ਹੀ
ਵੇਖੋ ਭੈਣ ਜੀ, ਸਾਡੇ ਘਰ ਆਉਗੇ ਨਾ ਤਗੜੇ ਹੋ ਕੇ ਆਓ, ਕਿਤੇ ਤੁਸੀਂ ਸਾਡੇ ਘਰ ਆਓ, ਤੁਹਾਨੂੰ ਕੁੱਝ ਹੋ ਜਾਵੇ ਤੇ ਅਸੀਂ ਜਿੰਮੇਦਾਰ ਕੋਈ ਨੀ
ਹਾਂਜੀ-ਹਾਂਜੀ ਨਹੀਂ ਜੀ ਕੋਈ ਨੀ ਹੁੰਨ ਤੇ ਮੈਂ ਬਿਲਕੁਲ ਠੀਕ ਹਾਂ
ਤੁਹਾਡੇ ਉੱਧਰ ਨੈਟਵਰਕ ਦੀ ਕੋਈ ਸਮੱਸਿਆ ਚੱਲ ਰਹੀ ਹੈ। ਕਿ?
ਹਾਂਜੀ-ਹਾਂਜੀ, ਸਾਡੇ ਇੱਥੇ ਨੈਟਵਰਕ ਨੀ ਆਉਂਦੇ ਬੜੀ ਸਮੱਸਿਆ ਨੈਟਵਰਕ ਦੀ ਤੇ
ਅੱਛਾ, ਉੱਥੇ ਟੈਂਪੂ ਟੂਪੂ ਆ ਜਾਂਦੇ ਨੇ?
ਸਾਡੀ ਗਲੀ ਚ ਟੈਂਪੂ ਨਹੀਂ ਜੀ ਨਹੀਂ ਆਉਂਦੇ, ਸਾਡੇ ਤੇ ਛੋਟੀ ਜਿਹੀ ਗਲੀਏ ਮਤਲਬ ਬਹੁਤ ਭਰੇ ਟੈਮਪੂ ਖਲਾੜਨਾ ਪੈਂਦਾ।
ਤੁਹਾਡੇ ਉੱਧਰ ਕੁੱਝ ਆਂਦਾ ਵੀ ਜੇ ਵੇ ਨਾ ਤੁਹਾਡੇ ਉਧਰ ਟੈਂਪੂ ਆਉਂਦਾ, ਨਾ ਤੁਹਾਡੇ ਉੱਧਰ ਬੰਦੇ ਆਉਂਦੇ, ਨਾ ਤੁਹਾਡੇ ਉੱਧਰ ਅਹ ਨੈਟਵਰਕ ਆਉਂਦਾ।
ਕੋਈ ਕੀ ਕਰੀਏ, ਸਾਡਾ ਘਰ ਹੀ ਪਿੰਡ ਚ ਫਿਰ ਪਿੰਡ ਚ ਐਵੇਂ ਹੀ ਹੁੰਦਾ।
ਅੱਛਾ, ਹੋਰ ਘਰੇ ਸਭ ਠੀਕ ਹੈਗੇ ਨੇ?
ਹਾਂਜੀ-ਹਾਂਜੀ ਸਭ ਵਧੀਆ ਨੇ, ਤੁਸੀਂ ਸੁਣਾਓ ਤੁਹਾਡੇ ਬੱਚੇ ਠੀਕ ਨੇ?
ਮੇਰੀ ਵਹੁਟੀ ਦੇ ਵੀ ਬਿਮਾਰੀ ਪਈ ਹੋਈ ਆ। ਉਹਦੇ ਵੀ ਉਹ ਹੋਈ ਪਈ ਆ ਕਬਜੀ
ਅੱਛਾ-ਅੱਛਾ
ਸੋਚ ਰੇ ਹਾ, ਤੁਸੀਂ ਦੱਸੋ ਕੋਈ ਵਧੀਆ ਜਾ ਡਾਕਟਰ ਜੀਂਦੇ ਤੇ ਲੈ ਕੇ ਜਾਵਾਂ?
ਸਾਡੇ ਇਥੇ ਦੇ ਪਿੰਡ ਚ ਕਿਹੜੇ ਡਾਕਟਰ ਹੁੰਦੇ ਨੇ, ਜੀ ਸ਼ਹਿਰਾਂ ਚ ਹੀ ਹੁੰਦੇ ਨੇ ਡਾਕਟਰ ਤੇ
ਤੁਹਾਡੇ ਅੱਗੇ ਹੀ ਤਾਂ ਹੈਗਾ ਡਾਕਟਰ ਥੋੜ੍ਹੀ ਜਿਹੀ ਅੱਗੇ ਜਾ ਕੇ ਹੀ ਤਾਂ ਹੈਗਾ ਡਾਕਟਰ ਤੁਹਾਡੇ
ਨਹੀਂ ਜੀ ਉਹਨੇ ਉੱਥੋਂ ਸਭ ਬੰਦ ਕਰਤਾ ਉਹਨੇ ਸ਼ਹਿਰ ਚ ਆਪਣਾ ਬਣਾ ਲਿਆ ਕਲੀਨਿਕ
ਕੰਮ ਸ਼ੁਰੂ ਕਰ ਲਿਆ ਨਾ, ਏਡਾ ਗ੍ਰਾਹਕ ਬਣ ਗਿਆ ਉਥੇ ਹੁਣ
ਹਾਂਜੀ-ਹਾਂਜੀ
ਉਹ ਉਹੀ ਨਾ ਜਿਹੜਾ ਲੱਤ ਤੇ ਲੱਤ ਰੱਖ ਕੇ ਬਹਿੰਦਾ ਹੁੰਦਾ ਵਾ
ਹਾਂਜੀ-ਹਾਂਜੀ ਕੀ ਤੁਹਾਡੀ ਗੱਲ ਨੀ ਸਮਝ ਆਈ
ਉਓਹੀ ਉਹਦੀ ਗੱਲ ਕਰ ਰਹੇ ਨਾ ਜਿਹੜਾ ਲੱਤ ਤੇ ਲੱਤ ਰਖਕੇ ਬੈਂਦਾ ਹੁੰਦਾ ਸਾਡੇ ਅੱਗੇ
ਹਾਂਜੀ-ਹਾਂਜੀ ਉਹੀਏ-ਉਹੀਏ
ਔ ਤੇ ਰਿਸ਼ਤੇਆਂ ਦਾ ਪ੍ਰਚਾਰ ਵੀ ਕਰਦਾ ਹੈਗਾ ਦੇਖਿਆ ਮੈਂ ਕਦੇ
ਹਾਂ ਜਦੋਂ ਵੇਸ਼
ਜਦੋਂ ਔਦਾ ਕਲੀਨਿਕ ਜਦੋਂ ਔਦਾ ਉਹ ਨੀ ਚੱਲਦਾ ਨਾ ਕਾਰੋਬਾਰ ਤੇ ਉਹ ਫੇਰ ਦੂਜੇ ਵਸ ਕਲਾਂ ਲੱਗ ਪੈਂਦਾ
ਹਾਂਜੀ ਜੀ ਫੇਰ ਓਨੇ ਰੋਟੀ ਤੇ ਖਾਨੀ ਏ ਸਭ ਕੁਛ ਕਰੇਗਾ ਪ੍ਰਚਾਰ ਵੀ ਤੇ ਓਨੇ ਕਰਨਾ ਈ ਪੈਨਾ।
ਤੇ ਅ ਕਦੋਂ ਆਣ ਦੀ ਤੇ ਕਦੋਂ ਆਈਏ ਫਿਰ ਸਾਡੇ ਓਦਰ
ਦੇਖਲੋ ਜਦੋਂ-ਜਦੋਂ ਤੁਸੀਂ ਫਰੀ ਹੋਗੇ ਫੇਰ ਤੁਸੀਂ ਆ ਜਾਨਾ।
ਮੈਂ ਕੰਮ ਕਰਦਾ ਨਾ ਵਾਈਫ ਨਾਲ ਸਲਾਅ ਕਰਦਾ ਬਈ ਕਿਵੇਂ ਕਰਨਾ ਇੱਕ ਵਾਰੀ ਓਦੇ ਤੋਂ ਵੀ ਸ ਸਲਾਅ ਲੈਣੀ ਪੈਂਦੀ ਐ ਨਾ ਕਿਓਂਕਿ ਘਰ ਦੀ ਵੱਡੀ ਤੇ ਓਈ ਹੈਗੀ।
ਹਾਂਜੀ, ਹਾਂਜੀ ਮੈਨੂੰ ਪਤਾ ਵੈਸੇ ਵੀ ਤੁਸੀਂ ਆਪਨੀ ਮਤਲਬ ਵਾਈਫ ਦੀ ਸਲਾਹ ਤੋਂ ਬਿਨਾਂ ਕੁਛ ਨੀ ਕਰ ਸਕਦੇ।
ਵੋਟੀ ਦੀ ਗੱਲ ਕਰ ਰਿਆ ਮੈਂ। ਓ ਤੁਹਾਡੇ ਅੰਦਰ ਹੁੰਦੀ ਹੋਣੀ ਆ ਸਾਡੇ ਇੱਧਰ ਵਾਈਫ ਹੁੰ ਓ ਹੁੰਦੀ ਐ ਵੋਟੀ।
ਹਾਂਜੀ-ਹਾਂਜੀ ਵੋਟੀ ਤਾਂ ਅਸੀਂ ਵੀ ਵੋਟੀ ਕੈਂਨੇ ਆਂ ਜੀ।
ਅੱਛਾ ਤੁਸੀਂ ਕਦੇ ਨਾ ਐਂ ਦੱਸ ਕੇ ਆਏਓ ਬਈ ਮੈਂ ਆ ਰਈ ਆਂ ਅਸੀਂ ਤਾਨੂੰ ਲੈਣ ਆਂਜਗੇ।
ਠੀਕ ਐ ਜੀ ਹਾਂਜੀ ਵੈਸੇ ਵੀ ਹਾਂ ਮੈਨੂੰ ਵੈਸੇ ਵੀ ਤਾਡਾ ਘਰ ਨਾ ਪਤਾ ਨੀ ਤੁਸੀਂ ਲੈਨ ਆ ਜਾਨਾ।
ਅਸੀਂ ਨਵਾਂ ਘਰ ਲਿੱਤਾ ਨਾ ਜਿੱਥੇ ਫੈਕਟਰੀਆਂ ਵੈਕਟਰੀਆਂ ਸਨ ਨਾ ਓਦੇ ਕੋਲ ਈ ਹੈਗਾ ਥੋੜਾ ਜਾ
ਹਾਂਜੀ ਠੀਕ ਏ। ਫੇਰ ਜੇ ਤਾਡੇ ਕੋਲ ਕਾਹਦੀ ਫੈਕਟਰੀ ਓਥੋਂ ਪੁੱਛ ਲੋੋ ਪਾਂਡੇ ਪੁੰਡੇ।
ਨਈ-ਨਈ ਤਾਡੇ ਓਦਰ ਈ ਹੈਗੇ ਭਾਂਡੇ ਤਾਂ ਵਦੀਆ।
ਹਾਂਜੀ ਇਹ ਤੇ ਹੈ ਈ ਸਾਡਾ ਐਦਰ ਏ ਪਾਂਡਾ ਸਾਰਾ ਸਭ ਬਹੁ ਦੂਰੋਂ-ਦੂਰੋਂ ਲੋ ਕੀ ਲੈਨ ਆਂਦੇ ਨੇ ਪਾਂਡੇ।
ਤੇ ਹੋਰ ਆਪਣੇ ਰੀਤੀ ਰਿਵਾਜ ਵੀ ਤਾਂ ਦੱਸ ਦੋ ਬਈ ਸਾਡੇ ਏਦਰ ਕਰਨਾ ਕੀ ਆ ਕਿਓਂਕਿ ਅਸੀਂ ਤਾਂ ਸਾਡਾ ਕਰਦਾ ਤਾਂ ਪੈਲਾ ਵਿਆ ਆ ਵਾ।
ਅੱਛਾ-ਅੱਛਾ।
ਜਦੋਂ ਤਾਡਾ ਵਿਆਹ ਹੋਇਆ ਤਾ ਤਦ ਤੇ ਅਸੀਂ ਛੋਟੇ-ਛੋਟੇ ਜੇ ਸੀਗੇ ਨਿੱਕੇ-ਨਿੱਕੇ ਜੇ।
ਹਾਂਜੀ-ਹਾਂਜੀ ਬਿਲਕੁਲ ਸਈ ਗੱਲ ਐ ਪੈਲੇ ਤੇ ਤੁਸੀਂ ਪਾਠ ਈ ਕਰਾਓਗੇ ਜਦ ਤੱਕ ਤੁਸੀਂ ਪਾਠ ਨੀ ਕਰਾਓਗੇ ਤਬ ਤੱਕ ਰੀਤੀ ਰਿਵਾਜ਼ ਕੈਵੇਂ ਸ਼ੁਰੂ ਕਰ ਲੋਗੇ।
ਅੱਛਾ
ਫੇਰ ਓਸ ਤੋਂ ਬਾਦ ਤੁਸੀਂ ਪੁੱਛ ਲੈਣਾ ਨਾ ਇੱਕ ਵਾਰ ਤਆਡੇ ਘਰ ਦੇ ਹੋਰ ਜੇਠਾਣੀ ਕੋਈ ਹੋਨੀ ਏ ਤੋ ਪੁੱਛ ਲੈਨਾ ਕਿਓਂਕਿ ਆਪਨੇ-ਆਪਨੇ ਅਲੱਗ-ਅਲੱਗ ਰਿਵਾਜ ਹੁੰਦੇ ਨੇ ਨਾ ਹਾਂਜੀ ਹਾਂਜੀ ਹੈਲੋ
ਹੈਲੋ,
ਚਲੋ ਠੀਕ ਐ ਮੈਂ ਕਰਦਾ।
ਹੈਲੋ,
ਬਾਕੀ ਮੈਂ ਵੋਟੀ ਨਾਲ ਪੁੱਛ ਕੇ ਸਲਾਅ ਕਰਕੇ ਦੱਸਦਾ ਮੈਂ
ਹੈਲੋ,
ਸਲਾਅ ਕਰਕੇ ਦੱਸਦਾ ਮੈਂ।
ਹੈਲੋ,
ਆਵਾਜ਼ ਆ ਰਹੀ ਜੇ ਹੈਲੋ ਆਵਾਜ ਆ